ਹਾਂ
ਹਾਂਜੀ ਹੋਰ ਕੀ ਕਰਦੇ ਪੇ।
ਬਸ ਬੈਠੀ ਦੀ ਸੀ। ਹੋਰ ਤੂੰ ਕੀ ਕਰਦੀ ਪਈ?
ਬਸ ਮੈਂ ਵੀ ਹੂੰਨੇ ਬਜ਼ਾਰੋਂ ਆਈ ਸੀ।
ਅੱਛਾ -ਅੱਛਾ ਇਹ ਤੇ ਹੋਰ ਕੀ ਬਨਾਯਾ? ਕੀ ਬਨਾਯਾ ਹੋਰ?
ਓਈ ਓ ਖਾਵਾਂਗੇ ਪਤੋੜ ਜਿਹੜੇ ਦਿੱਤੇ ਸੀ ਤੁਸੀਂ। ਹੂੰ ਰੁਗੇ ਧੁੱਪ ਚਾੜ ਗਈ
ਹਾਂ ਧੁਪ ਚਡ ਗ਼ੀ। ਗਰਮੀ ਫੇਰ ਹੋਗੀ ਹਨਾ?
ਹੋਰ, ਗਏ ਨੀ ਅੱਜ?
ਨਾ, ਅੱਜ ਗਈ ਨੀ ਬਸ ਟਾਈਮ ਈ ਨੀ ਮਿਲਿਆ।
ਹਮਮ
ਟਾਇਮ ਈ ਨੀ ਮਿਲਯਾ ਬਸ ਐਵੇਂ। ਟਾਈਮ ਖਤਮ ਹੋ ਗਿਆ। ਪਹਿਲੇ ਮੀਂਹ ਆ ਗਿਆ ਸੀ। ਫੇਰ ਹੁਣ ਟਾਈਮ ਖਤਮ ਹੋ ਗਿਆ।
ਤੁਸੀ ਕੀ ਖਾਧਾ?
ਅ ਅ ਕੀ ਖਾਦਾ ਐ -ਕੀ ਖਾਦਾ ਐ? ਓਇਯੋ ਨਾਸ਼ਤਾ ਹੀ ਕੀਤਾ ਸੀ ਭਟੂਰੇ ਛੋਲੇ ਹੁਣ ਵੇਖਣੇ ਆ ਕੁਛ ਪਤੋੜ ਈ ਪਏ ਨਿ ਓਈ ਖਾਵਾਂਗੇ ਰਾਤੀ ਬਣਾਵਾਗੇ। ਦਾਲ-ਦੁਲ ਕੁੱਛ ਹੋਰ।
ਹੋਰ ਬਸ,
ਹਾਂ ਉਹ ਬੈਠੇਦੇ ਆ ਬਸ ਮੀਂ ਆਇਆ, ਫੇਰ ਦੁਬਾਰਾ ਕਿਰ ਕਿਰ ਸਾਰੀ ਹੋਇਆ, ਸਫਾਈਆਂ ਕਿਆ ਸੀ, ਸਾਰਾ ਫਿਰ ਸਾਨੂੰ ਮਚ ਗਿਆ।
ਹੂੰ
ਹਉ ਹੋਰ?
ਹਾਂ ਬਾਰਿਸ਼ ਕਰਕੇ ਸਾਰਾ ਖੁੱਲੇ ਘਰਾ ਚ ਹੀ ਹੁੰਦਾ।
ਉਹਨੇ ਬਜਾ ਰੋਕਿਆ ਹੀ ਆ, ਤੇ ਹੁਣ ਫੇਰ ਜਾਵਾਂਗੇ ਮੈਂ
ਹਾਂ,
ਕੰਮ ਸੀ, ਸ਼ਾਮੀ ਬਜ਼ਾਰ ਜਾਨਾ ਪਊਗਾ। ਮੋਸਮ ਠੰਡਾ ਨਾ ਫੇਰ ਤਾਂ ਕੋਈ ਦਿੱਕਤ ਨੀ ਹੈ।
ਹਾਂ ਹੁਣ ਫੇਰ ਗਰਮੀ ਲੱਗ ਰਹੀ ਏਨੀ,
ਫਿਰ ਗਰਮੀ ਲੱਗ ਰਈ ਹਾਂ। ਨਹੀਂ ਓਹ ਬਸ ਪੜਾਸ ਹੋ ਜਾਦੀ ਐ, ਨਾਲ ਐ ਜਿਹੜੀ
ਹਾਂ ਬਾਹਰ ਤੋਂ ਬੈਠਾ ਹੀ ਨਹੀਂ ਜਾ ਰਿਹਾ।
ਹਾਂ ਬਾਹਰ ਦਾ ਤੇ ਫੇਰ ਤੁਹਾਡਾ ਪੱਖਾ ਵੀ ਖ਼ਰਾਬ ਹੈ ਨਾ, ਘੱਟ ਵੱਧ ਹੁੰਦਾ। ਨਵਾ ਲਵਾ ਲੋ,
ਹਾਂ ਠੀਕ,
ਹਾਂ ਹੋਰ ਕੀ ਨਵਾ ਲਵਾਲੋ।
ਹੂੰ,
ਮੈਂ ਤਾਂ ਜਰਾ ਪੱਖੀ ਖਰਾਬ ਹੋਣ ਦੇ, ਨਾਲ ਨਵਾਂ ਬੱਦਲ ਲੈਂਦੀ ਆ। ਸਾਲ ਚ ਇੱਕ ਵਾਰ ਤਾਂ ਬਦਲਣਾ ਹੀ ਬਦਲਣਾ ਪੱਖਾ, ਉਹ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੇ ਖ਼ਰਾਬ ਪੱਖੇ,
ਹੂੰ, ਤੁਸੀਂ ਪਤਾ ਨੀ ਕਿਵੇਂ ਖ਼ਰਾਬ ਪੱਕੇ ਬੈਠੇ ਹੋ।
ਬਸ ਸੁਣਦੇ ਨੀ ਲਾਪਰਵਾ ਬੜੇ ਨੇ,
ਹੂੰ, ਕਈ ਯਾਦ ਨਹੀਂ ਆਉਂਦਾ। ਹੋਰ?
ਉਹ ਗੱਲ ਹੋਈ ਸੀ, ਮੁੰਡੇ ਨਾਲ
ਹਾਂ, ਕੀਤੀ ਏ, ਮੁੰਡੇ ਨਾਲ ਤੇ ਕੀਤੀ ਮੁੰਡੇ ਦੀ ਵੋਟੀ ਨਾਲ ਕਰਨੀ ਹੈ ਜੇ
ਹੂੰ, ਮੈਂ ਕਰਾਂ।
ਮੈਂ ਮੈਸੇਜ-ਮੈਸੇਜ ਲਿਖਿਆ ਕਹਿੰਦਾ ਹਾਂ, ਉਹਨੇ ਉਹੀ ਸਮਝਾਏ ਜੋ ਪੱਲੇ ਬਈ ਏ ਗੱਲ ਕਰਨ ਵਾਸਤੇ ਬਈ,
ਉਹਨੇ ਕੀਤੀ ਗੱਲ,
ਹਾਂ ਉਹਨੇ ਤੇ ਕੀਤੀ ਹੈ ਹਾਂ।
ਉਹਨੂੰ ਤਾਂ ਕੀਤੀ ਐ, ਉਹ ਕਹਿੰਦਾ ਹੁਣ ਤੁਸੀਂ ਉਹਨੂੰ ਕਹਿਣਾ ਬਈ ਉਹ ਪਰੇਸ਼ਾਨ ਹੋ ਰਿਹਾ, ਹੈਗਾ ਬਈ ਮੈਨੂੰ ਵੀ ਨੀ ਦੱਸਦਾ, ਪਿਆ ਹੈਗਾ। ਤੇ ਪਰ ਮੈਂ ਸਮਝ ਤਾਂ ਸਕਦੀ ਆ, ਸਵੇਰੇ ਤੋਂ ਸ਼ਾਮੀ ਹੁਣ ਸਿਰ ਫੋਨ ਕਰ। ਪਾਏਗਾ, ਰਾਤੀ ਤੇ ਤੁਸੀਂ ਕੋਲਾ ਉਹਨੂੰ ਇੰਨੀ ਕੀਤੀ। ਆਂ ਨੇ ਤੇ ਉਹ ਮਾਲਕ ਨੰਦਣਾ ਕਰਕੇ, ਸਭ ਨੂੰ ਸਾਰੇ ਡਿਪਾਰਟਮੈਂਟ ਨੂੰ ਵੀ ਕੋਈ ਵੀ ਕੋਲ ਨੀ ਕਰੇਗਾ, ਜਨੇ ਆਪਣੇ ਘਰ ਸਾਰੇ ਕਰਨਗੇ, ਰਾਤੀ ਆ ਸਵੇਰੇ ਕਰਕੇ ਆਉਣਗੇ ਬਸ-
ਹੂੰ,
ਤੁਹਾਨੂੰ ਪਰੇਸ਼ਾਨ ਵੀ ਹੈਗਾ, ਪਤਾ ਨੀ ਕੀ ਗੱਲ ਹੋਈ ਤੁਹਾਡੀ ਉਹਦੇ ਕਰਕੇ ਮੈਂ ਪਰੇਸ਼ਾਨ ਹੋਈ ਪਈ ਆ, ਸਾਡੇ ਘਰ ਵ ਵੱਖਰਾ ਇਹਨਾਂ ਨੇ ਮੈਂ ਡਾਂਟ ਮਾਰੀ ਵਨ ਮਿੰਟ ਵਨ ਮਿੰਟ ਬਰੈਡ ਮਲਾਈ ਖ਼ਨੀ ਹੈ, ਆਪ ਨੇ ਹੋਰ
ਓਕੇ
ਹੋਰ, ਬਸ ਹੋ ਫਿਰ ਮੈਂ ਨਾ ਕਰਾਂ ਤੁਸੀਂ ਕਰੋਗੇ ਹੁਣ ਸਿੱਧਾ
ਮੈਂ ਵੀ ਕਰ ਲਾਂਗੀ ਤੂੰ ਵੀ ਕਰ ਲਈ ਕੋਈ ਗੱਲ ਨੀ ਜੋਕਿ ਮੈਂਰੇ ਨਾਲ ਗੱਲ ਕਰਨ ਵਾਸਤੇ
ਹਮ ਠੀਕ ਏ।
ਹਮ ਹੋਰ
ਮੈ ਇੰਜ ਕਰਾਂਗੀ, ਪਹਿਲੇ ਮੈਂ ਕਰ ਲਾਂਗੀ ਫੇਰ ਮੈਂ ਕਵਾਂਗੀ ਹੁਣੇ ਮੰਮੀ ਆਏਗੀ ਨਾ ਫੇਰ ਤੁਹਾਡੀ ਗੱਲ ਕਰਾ ਦਾਂਗੀ ਹਨਾ ਮੰਮੀ ਅਜੇ ਹੈਗੀ ਨੀ ਐਵੇਂ ਕਰਕੇ ਕਰ ਲਾਂਗੇ ਹੋਰ ਕੀ
ਨਾਲੇ ਜੇ ਸੱਚੀ ਮੁਚ ਮੈਨੂੰ ਟਾਈਮ ਹੀ ਨੀ ਹੈਗਾ ਜੇ ਏ ਟਾਈਮ ਆ ਗਿਆ ਮੈਂ ਵੇਲੀ ਨੁ ਹੋਰ ਕਮ ਹੀ ਨੀ
ਹਮ
ਕਿੱਥੇ ਨਿੱਕੇ-ਨਿੱਕੇ ਕੰਮਾ ਚ ਕਿੱਥੇ ਟੈਮ ਮਿਲਦਾ ਹੈ
ਹਾਂ ਤੇ
ਨਿਕਲ ਜਾਓ ਜਬਰਦਸਤਸੀਂ ਡਿਊਟੀ ਤੇ ਨਿਕਲ ਜਾਓ ਫਿਰ ਤੇ ਟੈਮ ਹੀ ਟੈਮ ਹੈ ਘਰ ਬੈਜੋ ਉਲਟਾ ਖਲੇਰਾ ਪੈ ਜਾਂਦਾ
ਹਮ
ਹੁਣ ਬਸ ਗੁੜੀਆਂ ਨੂੰ ਬ੍ਰੈਡ ਮਲਾਈ ਦੇਣ ਲੱਗੀ ਸੀ
ਹਮ
ਹੋਰ ਤੂੰ ਖਾਲਤਾ
ਨਹੀਂ ਹਜੇ ਖਾਵਾਂਗੇ
ਹਮ ਅਸੀਂ ਸਵੇਰੇ ਭਟੂਰੇ ਖਾ ਬੈਠੇ ਆ ਹੁਨ ਪਿਆਸ ਲੱਗੀ ਜਾ ਰਹੀ ਕਿੰਨੇ ਗਿਲਾਸ ਪਾਣੀ ਦੇ ਪੀ ਗਈ ਕਿੰਨੇ ਗਿਲਾਸ ਪਾਣੀ ਦੇ ਪੀ ਗਈਆਂ
ਸੋਮਵਾਰ ਕਹਿ ਰੇ ਨੇ ਜਾਣ ਵਾਸਤੇ ਮੰਮੀ। ਪਾਪਾ ਉਹ ਭੇਜੇ ਨੇ ਮੈਂ
ਹ ਮੈਨੁ ਸੰਡੇ ਦਾ ਕਰਕੇ ਹੀ ਉਹ ਕਰਨਾ ਹੈ
ਹਾਂ ਉਹ ਤੇ ਮੈਨੂੰ ਪਤਾ ਸੀ ਸੰਡੇ ਨੂੰ ਸੰੰਡੇ ਨੂੰ ਤੇ ਮਸਾਂ ਸਾਰੇ ਵਿਹਲੇ ਹੋਣਗੇ ਸੰਡੇ ਨੁ ਕਰਨੀ ਉਹਨਾਂ ਨੇ
ਕਹਿੰਦੇ ਪਏ ਸੀ ਉਹਨੇ ਚੱਲ ਲੈ ਟੂਵਲ ਤੇ ਮਾਈ ਮੈਨੂੰ ਥੋੜਾ ਨ ਆਉਣ ਲ ਲਵੇ ਬਈ ਮੈਂ ਕਿਹਾ ਪਤਾ ਕਰਨੀ ਆ ਪਾਪਾ ਨੂੰ ਪੁੱਛਣ
ਲੈ ਮਾਹੀ ਰਾਤੀ ਪਤਾ ਖੰਘਦੀ ਪੀਸੀ ਪਰ ਕੀ ਫਾਇਦਾ ਰਾਤੀ ਮੰਡਰਦੀ ਪੀ ਸੀ ਵਾਰ-ਵਾਰ ਏਨੂੰ ਹੱਥ ਲਾ ਕੇ ਵੇਖਦੀ ਵੀ ਸੀ
ਹਮ
ੳਕੇ ਹਾਂ ਸੀ ਮੈਂ ਡਰਦੀ ਵੀ ਸੀ ਮੈਂ ਕਿਹਾ
ਵੈਸੇ ਵੀ ਧੁੱਪ ਹੀ ਹੈ ਹਾਂ ਖੰਘ ਤੇ ਕਰ ਰਹੀ ਸੀ
ਹਾਂ ਤੇ
ਲੱਤਾ ਬੜੀਆਂ ਮਾਰਦੀ ਪੀ ਸੀ ਮੈਂ ਵਹਿੰਦੀ ਮੈ ਕਿਹਾ ਬੁਖਾਰ ਤੇ ਨੀ ਹੈਗਾ ੳਨੁ ਨਹੀਂ ਸੀ ਹੈਗਾ ਪਰ ਮੈ ਥੱਕ ਜਾਂਦੀ ਨਾ ਭਜਦੀ ਜ਼ਿਆਦਾ
ਹਾਂ ਖੇਲਣ ਗਈ ਸੀ ਨਾ ਕੱਲ ਤਾਂ
ਹਮ ਹਮ ਬੱਚੇ ਨੇ ਨਾ
ਹ
ਵਸ਼
ਜਰਾ ਮੀਹ ਆਇਆ, ਗੁਸਲਖਾਨੇ ਤੇ ਇਨਾ ਗੰਦ, ਮੱਚ ਗਿਆ। ਮਿੱਟੀ ਔ ਮਿੱਟੀ ਉਹ ਉਲਟਾ ਪਿਛੋਂ, ਦੀ ਗ ਬੰਦ ਹੋ ਜਾਦਾ। ਉਲਟਾ
ਬਹੁਤ ਬੇਕਾਰ, ਸਿਸਟਮ ਬਨਾਇਆ। ਐਨੇ
ਸਹੀ ਤਰਾਂ, ਪਲੇਟਾ ਲਗਾ ਹੀ ਨੀ ਗਿਆ। ਸਾਰਾ ਕੂੜਾ ਵਿਚੋਂ ਨਿਕਲ- ਨਿਕਲ ਕੇ ਆਉਦਾ ਏ। ਮਿੱਟੀ ਆਦੀ ਨਿਕਲ- ਨਿਕਲ ਕੇ
ਹਾਂ।
ਇਡਾ ਨਰਕ, ਪਾ ਗਏ।
ਸਾਰੇ ਕਮ ਪੁੱਠੇ ਨੇ, ਆਹ ਬੰਦਾ ਕਹਿੰਦਾ ਚਲ, ਸੁੱਕਾ- ਸੁੱਕਾ ਰਹੇਗਾ। ਹੁਣ ਵਾਈਪਰ ਮਾਰ ਕੇ ਕੀ ਏਹ ਤੇ, ਉਲਟਾ ਪਿਆ ਹੀ ਰਹਿਦਾ। ਪਾਣੀ, ਅਸਤੋ ਚੰਗਾ ਤਾਂ, ਦੂਸਰਾ ਹੀ, ਸਹੀ ਸੀ।
ਹਾਂ, ਉਹ ਸਹੀ ਸੀ। ਕਮ ਸੇ ਕਮ ਪਾਣੀ ਤੇ ਨਿਕਲ ਜਾਦਾ ਸੀ।
ਆਹੋ, ਐਵੀ। ਫਾਇਦਾ, ਕੀ ਹੋਇਆ।
ਹ, ਕੁੱਛ ਵੀ ਨੀ, ਫਾਇਦਾ ਹੋਇਆ। ਕਿਹਾ ਨੀ ਇਹਨਾਂ ਨੂੰ, ਜ਼ੋਰ ਨਾਲ, ਡਾਂਟ ਦੇ, ਹੁਣ ਪੈਸੇ ਤੇ ਰੋਕਦੇ ਅਸਾਮੀ ਦੇ। ਹੈਗੇ ਸੀ ਇਹਨਾਂ ਦੇ, ਕਹਿਦੀ ਪਲੇਟਾਂ, ਗਲਤ ਲਗਾ ਤੀਆਂ ਸੀ। ਕਹਿਦੀ ਮੇਰੇ, ਹਸਬੈਂਡ ਨੇ ਪੈਸੇ, ਦਿਤੇ ਹੀ ਨੀ। ਪਹਿਲਾਂ ਇਹਨੂੰ, ਠੀਕ ਕਰ ਉਖੇਡ ਕੇ, ਸਾਰੀ ਪਲੇਟਾਂ ਉਖਾੜ ਕੇ, ਨਵੀਆਂ ਲਵਾਈਆਂ। ਕਹਿਦੀ ਸਾਡੇ ਵੀ ਤਾਂ, ਸੀਮਟ ਖਰਾਬ ਹੋਇਆ। ਤੇਰਾ ਹੋਇਆ ਪੈਸੇ ਦਾ, ਸਾਡਾ ਵੀ ਸੀਮਟ ਖਰਾਬ ਕੀਤਾ। ਦਿਤੇ ਹੀ, ਨਹੀ ਸੀ।
ਹੂੰ।
ਹਾਂਜੀ, ਮੇਰੇ ਹਸਬੈਂਡ ਨੇ ਤਾਂ, ਸਾਰੀ ਉਤਰਵਾਈਆਂ ਸੀ। ਮੈ ਕਿਹਾ, ਹੁਣ ਕੀ- ਥੋੜੀ ਥੋੜੀਆਂ ਆਈਆਂ ਸੀ। ਗਸਲ, ਵਾਸ਼ਰੂਮ ਚ ਵੀ ਇਨਾ ਗੰਦ ਪਿਆ ਰਹਿੰਦਾ ਏ। ਮਿੱਟੀ ਵਿਚੋ, ਨਿਕਲਦੀ ਪਈ। ਤਾਂ, ਪੂਰੀ ਵਾਈਟ ਸੀਮੈਟ। ਬਚਾ ਲਿਤਾ ਲਗਾਇਆ ਨੀ ਪੂਰਾ। ਭਰਿਆ ਨੀ ਵਿਚ। ਮਿੱਟੀ ਵਿਚ ਭਰਦੀ ਉਲਟਾ। ਉਹ ਜਿਨਾ ਪਾਣੀ ਰੋੜਦੇ, ਉਲਟਾ ਮਿੱਟੀ ਬਾਹਰ, ਆਈ ਜਾਦੀ। ਵਿਚੋ
ਹੂੰ। ਐ ਜਿਹੜਾ ਪ੍ਰਸ਼ਾਦ, ਦੈ ਕੇ ਗਈ ਆ। ਵਡੀ ਭੈਣ, ਉਹ ਲੈਣ ਆਏਗੀ ਨਹੀ ਆਪਣਾ।
ਮੁਸ਼ਕਿਲ ਜੀ।
ਹੁਣ ਇਨੀ, ਖੁਜਲੀ ਹੁਦੀ ਪਈ ਏ।
ਹਾਂ, ਤੇਲ ਮਿਲਾ ਦੇਣ, ਤੇਲ ਮਿਲਾ ਲੈ ਕਪੂੂਰ
ਪਰ ਤਾਂ ਵੀ, ਵੇਖਣਾ ਤਾਂ ਪੈਦਾ ਹੈ, ਨਾ। ਚੈਕਿੰਗ ਤੇ ਜਾਣਾ ਪੈਂਦਾ ਹੈ।
ਹਾਂ। ਜਾਣਾ ਪੈਂਦਾ।
ਉਹਨੂੰ ਕਿਹਾ, ਪ੍ਰਸ਼ਾਦ ਲੈ ਜਾ ਆਪਣਾ।
ਹ ਗੁੜੀਆ ਪੁੱਛਦੀ ਪਣੀ। ਕਹਿੰਦੀ ਆਪਕੀ ਫਰੈਂਡ ਕਾ ਫੋਨਾ ਆ ਰਿਹਾ ਹੈ।
ਕੇਗੀ ਨਵਾਂ, ਧੰਦਾ ਪਾਇਆ
ਹਮ
ਬੋਨਾ ਭਾਈ। ਦੋ ਗੁੱਤਾਂ ਕਰਕੇ ਬੋਨਾ ਭਾਈ ਲੱਗਦੀ ਆ ਬਿਲਕੁਲ।
ਹ
ਹੋਰ?
ਹਾਂ
ਉਹ ਬੋਨੇ।
ਹਾਂ, ਹੋਰ?
ਹਾਂ, ਬਸ। ਥੋੜਾ ਫਰਕ, ਤੇ ਪਿਆ ਵੈਸੇ, ਮੀਂਹ ਨਾਲ। ਜੋ ਜਾਦੀ ਸਵੇਰੇ ਬੂੜੀ ਸਾਹਿਬ, ਕਿਨੀ ਗਰਮੀ ਸੀ, ਇੰਨੀ ਗਰਮੀ!
ਦੋ ਮੁੰਨਾ ਪੈਕੇ ਐਵੇਂ ਹੋਗਿਆ।
ਹਾ। ਚਲੋ, ਫਿਰ ਵੀ ਥੋੜੀ-ਬਹੁਤੀ ਪਈ ਸ਼ਾਂਤੀ।
ਹੂੰ।
ਹੋਰ।
ਹੂੰ।
ਬੱਸ।
ਹੋਰ ਕੀ, ਕਹਿੰਦਾ ਪਿਆ ਸੀ ਫਿਰ?
ਬੱਸ ਇੰਨੀ ਗੱਲ ਕੀਤੀ ਸੂੰ।
ਪੁਛਿਆ ਨਹੀ ਕਿ, ਕਿਉਂ ਪਰੇਸ਼ਾਨ ਹੋਇਆ ਪਿਆ ਸੀ ਰਾਤੀ।
ਨਹੀਂ ਕਹਿੰਦਾ, ਮੈਂ ਨਹੀਂ ਸੀ ਪਰੇਸ਼ਾਨ। ਮੈਂ ਕਿਆ ਨਹੀਂ, ਤੂੰ ਹੈ ਸੀ। ਬਸ ਰੀਜ਼ਨ ਤੇ ਉਹਨੇ ਇਸ਼ਾਰਾ ਤੇ ਕਰ ਹੀ ਦਿੱਤਾ, ਵੀ ਉਹਨੂੰ ਕੋ ਪਰੇਸ਼ਾਨ ਹੈਗਾ।
ਹੂੰ।
ਉਹ ਕੀਤਾ
ਹੂੰ, ਹਾਂ, ਉਹੀਓ ਤੇ ਮੁੰਡੇ ਜਤਾਂਦੇ ਨੀ ਹੈਗੇ।
ਹਾਂ, ਪਰਦੇਸ'ਚ ਬੈਠਾ ਦਾ ਹੈਗਾ।
ਹੂੰ। ਮੋੜ ਤੇ ਖ਼ਰਾਬ ਹੋਂਦਾ ਏ।
ਹਾਂ, ਉੱਥੇ ਕੌਣ, ਖਾਂ ਉੱਥੇ ਕੌਣ ਵੇਖੇਗਾ ਓਹਨੁੰ, ਹਾਂ।
ਕੋ ਵੀ ਪਰੇਸ਼ਾਨ ਹੋਇਆ ਪਿਆ ਸੀ, ਅਸੀ ਖੁਦ ਇੱਥੇ ਪਰੇਸ਼ਾਨ ਹੋਏ ਪਏ ਹੈਗੀਆਂ। ਕਿਉਂਕਿ ਗੱਲ ਨੀ ਹੋ ਪਾਂਦੀ, ਹੈਂ। ਸਾਡੀ ਵੀ।
ਪਹਿਲੇ ਵਿਚ-ਵਿਚ ਗੱਲ ਕਰ ਲੈਂਦਾ ਸੀ, ਚਲੋ ਕੋਈ ਗੱਲ ਨੀ। ਹੁਣ ਤੇ ਉਹ ਵੀ ਨੀ ਕਰ ਸਕਦੇ ਹੈਗੇ, ਰ੍ਹਾਤੀ ਅਹੀ ਪੁੱਛਾਂਗੇ ਕੀ ਗੱਲ ਏ।
ਹੂੰ, ਚਲੋ ਹੋਗਿਆ ਟਾਈਮ ਠੀਕ ਏ।
ਓਕੇ।
ਹੂੰ।